ਔ।
ਹੈਲੋ ਸਤਿ ਸ੍ਰੀ ਕਾਲ ਤੁਆਨੂੰ ਮੇਰੀ ਆਵਾਜ਼ ਆ ਰੀ ਏ।
ਹਾਂਜੀ-ਹਾਂਜੀ ਸਤਿ ਸ਼੍ਰੀ ਕਾਲ ਜੀ ਹੋਰ ਕੀ ਕਰਦੇ ਸੀਗੇ?
ਕੁਛ ਨੀ ਬਸ ਅਸੀ ਐਵੇਂ ਈ ਬੈਠੇ ਸੀ ਤੁਸੀਂ ਦੱਸੋ?
ਬਸ ਕੁਛ ਨੀ ਆਪਾਂ ਵੀ ਐਦਾਂ ਈ ਬੈਠੇ ਸੀਗੇ ਬਸ।
ਹੋਰ ਤੇ ਹੁਨ ਦੱਸਓ।
ਹਾਂ ਤੇ ਅੱਜ ਆਪਾਂ ਟੋਪਿਕ ਗੱਲ ਕਰਦੇ ਆਂ ਪੰਜਾਬੀ ਗੀਤ ਤੇ ਫਿਲਮਾਂ ਠੀਕ ਏ।
ਹਾਂਜੀ ਆ ਠੀਕ ਏ, ਤੁਸੀਂ ਦੱਸੋ ਭੈਨ ਜੀ, ਅਪਣੇ-ਅਪਣੇ ਵਿਚਾਰ ਇਸ ਬਾਰੇ।
ਹਾਂਜੀ-ਹਾਂਜੀ। ਮੈਂ ਕਹਿਦੀ ਸੀ ਕਿ ਬਈ ਜਿਹੜਾ ਦੇਖੋ, ਪੰਜਾਬੀ ਅੱਜ-ਕੱਲ ਜਿਹੜਾ ਅਹ ਬੋਲੀਵੁੱਡ ਕਹਿੰਦੇ ਨੇ ਹਨਾ, ਪੰਜਾਬੀ ਨੂੰ। ਤੇ, ਉਹਦੇ ਮਤਲਬ ਤੁਸੀਂ ਆ ਵੇਖੋ ਕਿ ਓਹ ਅੰਤਰਰਾਸ਼ਟਰੀਯ ਕਰੈਕਟਰ'ਚ, ਮਤਲਬ ਅੱਜ-ਕੱਲ ਰਾਜ ਕਰ ਰਿਹਾ ਹਨਾ, ਕਿੰਨੇ ਵੱਡੇ ਵੱਡੇ-ਵੱਡੇ ਬਿਲਬੋਰਡ ਲੱਗਦੇ ਨੇ, ਪੰਜਾਬੀ ਅਗਰ ਕੋਈ ਮੂਵੀ ਆਣੀ ਹੋਏ, ਯਾ ਫੇਰ ਕੋਈ ਗੀਤ ਆਣਾ ਹੋਏ, ਕਿੰਨੇ ਵੱਡੇ-ਵੱਡੇ ਬਿਲਬੋਰਡਸ ਲੱਗਦੇ ਨੇ, ਮਤਲਬ ਸਿਰਫ ਇੰਡੀਆ ਵਾਲੇ ਨੀ ਬਾਹਰ ਦੇ ਲੋਕੀ ਵੀ ਸੁਣਦੇ ਨੇ ਅੱਜ-ਕੱਲ ਪੰਜਾਬੀ ਗੀਤ, ਕਿਉਂਕਿ ਸਿੱਧੂ ਮੂਸੇਵਾਲਾ ਹਨਾ, ਦਿਲਜੀਤ ਦੋਸਾਂਝ ਏ ਵੀ ਫੇਮਸ ਹੈਗੇ ਨੇ।
ਜੀ, ਤੇ
ਤੇ, ਤੇ ਦੇਖੋ ਜਿਹੜੇ ਪੰਜਾਬੀ ਗੀਤ ਹੁੰਦੇ ਨੇ, ਉਹ ਮਤਲਬ ਕਿ, ਮਤਲਬ ਕਿੰਨੇ ਹੌਲੀ-ਹੌਲੀ ਹੁੰਦੇ ਨੇ, ਸਮਝ ਆਂਦੇ ਨੇ ਉੱਚ ਵਿਚਾਰ ਦੇ ਹੁੰਦੇ ਨੇ, ਮਤਲਬ ਰੂਹ ਨੂੰ ਛੂ ਜਾਂਦੇ ਨੇ।
ਹਾਂਜੀ।
ਹਾਂ, ਤੇ ਜਿੱਦਾਂ ਆਪਾਂ ਭੰਗੜਾ ਵਗੈਰਾ ਦੇਖੀਏ
ਇਸ ਵੇਲਾ, ਕਿ ਜਿਵੇਂ ਤੁਸੀਂ ਕਹਿ ਰਹੇ ਓ, ਬਾਹਰ ਦੇ ਲੋਕੀ ਵੀ ਇਹਨੂੰ ਸੁਣਦੇ ਨੇ ਪੰਜਾਬੀ ਗਾਣੇ ਜਿਵੇਂ, ਐ ਵਧੀਆ ਗੱਲ ਏ, ਲੇਕਿਨ ਅੱਜ ਤੇ ਪੜ ਲਿਖਕੇ ਨਾ ਅਸੀ, ਜੰ ਜੀ ਲੋ, ਜੈ ਹਾਂਜੀ ਬੱਚੇ, ਜਿਵੇਂ ਬਾਹਰ ਦੇ ਲੋਕੀ ਜਿੜੇ ਹੈਗੇ ਨੇ, ਓਹ ਸਾਡੇ ਕਲਚਰ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਓਹ ਸਾਡੇ ਪੰਜਾਬੀ ਗਾਣੇ ਸੁਣਦੇ ਨੇ ਤੇ ਅਸੀਂ ਉਹਨਾਂ ਦੇ ਅੰਗਰੇਜ਼ੀ ਗਾਣੇ ਹੋਗੇ ਓਹਨਾਂ ਦੇ ਏ ਪੋਪ ਸੌੰਗ ਹੋਗੇ, ਓਹ ਸੁਣਨਾ ਕੁਛ ਅੱਛਾ ਲੱਗਦੈ।
ਹਾਂਜੀ-ਹਾਂਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਦੇਖੋ ਹੁਣ ਜਿਹੜਾ ਭੰਗੜਾ ਹੁੰਦਾ ਦੇਖੋ, ਓਹਦੇ ਹੀ ਪੰਜਾਬੀ ਹਿਪ-ਹੌਪ, ਹਿਪ-ਹੌਪ ਵੀ ਆਗਿਆ ਪੰਜਾਬੀ ਹਿਪ-ਹੌਪ ਜਿੱਦਾਂ, ਅਹ ਇੱਕ ਗਾਣਾ ਸੀਗਾ ਪਿੱਛੇ ਹਲੇੇ ਆਇਆ ਸੀ, ਓਹਦੇ ਤੇ ਭੰਗੜਾ ਇੰਨਾ ਅੱਛਾ, ਮਤਲਬ ਪੱਟੀ ਤੋ ਪਟਿਆਲਾ, ਇਹ ਵਾਲੇ'ਚ ਹੈਗਾ ਹਿਪ-ਹੌਪ। ਹੈਨਾ, ਮਤਲਬ ਸੰਗੀਤ ਅਲੱਗ-ਅਲੱਗ ਲਾਏ ਹੁੰਦੇ ਨੇ, ਬੀਟਸ ਲਾਈ ਹੁੰਦੀਆਂ ਨੇ। ਜਿਹਦੇ ਤੇ ਭੰਗੜਾ ਕਰ ਸਕਦੇ ਆ, ਆਪਾਂ।
ਹਾਂਜੀ, ਲੇ ਜਿਵੇਂ ਤੁਸੀਂ ਮੂ ਹਾਂਜੀ, ਜਿਵੇਂ ਤੁਸੀਂ ਮੂਵੀ ਲੈਲੋ, ਚਾਰ ਸ਼ੀਵਜ਼ਾਦੇ ਓਹਦੇ ਵਿੱਚ ਵੀ ਸਾਡੇ ਧਰਮ ਲਈ ਇੰਨਾ ਅੱਛਾ ਦੱਸਿਆ ਗਿਆ ਕਿ, ਕਿਵੇਂ, ਕਿਸ ਤੋਂ ਕੀ ਹੋਇਆ ਸੀ, ਕਿੰਨੇ ਸਾਡੇ ਲਈ ਕਿੰਨੀ ਕਬਾ, ਕੁਰਬਾਨੀ ਦਿੱਤੀ ਸੀ, ਤੇ ਓਸ ਚੀਜ਼ ਨਾਲ ਜੋ ਓਹਦੇ ਜਿਵੇਂ ਬੱਚੇ ਹੈਗੇ ਨੇ, ਯਾ ਕੋਈ ਵੀ ਹੈਗਾ ਜਿਨਾਂ ਨੂੰ ਨਹੀਂ ਪਤਾ ਅਗਰ ਓਹ ਵੀ ਮੂਵੀ ਵੇਖਣ ਓਹਨਾਂ ਨੂੰ ਸਮਝਣ, ਤੇ ਓਹਨਾਂ ਨੂੰ ਵੀ ਪਤਾ ਲੱਗਦਾ ਏ, ਕਿ ਸਾਡੇ ਇਤਿਹਾਸ ਵਿੱਚ ਕਿੰਨੀਆਂ ਕੂਰਬਾਨੀਆਂ ਦਿੱਤੀਆਂ ਸੀ, ਸਾਡ
ਹਾਂਜੀ, ਓ ਤਾਂ ਬੱਚਿਆਂ ਨੂੰ ਆਹ ਸਾਡੇ ਕਲਚਰ ਬਾਰੇ ਪਤਾ ਲੱਗਦਾ ਏ, ਸਾਡਾ ਕੀ-ਕੀ ਹੈਗਾ, ਕਿੰਨਾ ਨੇ ਕੁਰਬਾਨੀਆਂ ਕੀਤੀਆਂ, ਇਤਿਹਾਸਿਕ ਫਿਲਮਾਂ ਕਹਿ ਸਕਦੇ ਆ ਉਹਨਾਂ ਨੂੰ, ਹੈਨਾ।
ਹਾਂਜੀ, ਤੇ ਫਿਰ ਇਸ ਬਾਰੇ ਤੁਸੀਂ ਹੋਰ ਵੇਖ ਸਕਦੇ ਓ ਜਿਵੇਂ, ਗਾਣੇ ਵਗੈਰਾ ਤੁਸੀਂ ਕਹਿ ਰਹੇ ਓ, ਗਾਣੇ ਸੁਣਨਾ ਮੀਂਨੂੰ ਪੰਜਾਬੀ ਗਾਣੇ ਜਿਵੇਂ ਹੈਗੇ, ਅਹ ਤੁਸੀਂ ਕਰਨ ਔਜਲਾ ਲੈ ਰਹੇ ਓ, ਅੱਜ-ਕੱਲ ਲੈਲੋ, ਇਹ ਦਿਲ ਨਾਲ ਲੈਲੋ, ਉਹ ਵੀ ਸਾਡਾ ਪੰਜਾਬੀ ਸਿੰਗਰ ਹੈਗੇ ਨੇ, ਉਹ ਵੀ ਇੰਨਾ ਚੰਗੇ-ਚੰਗੇ ਗਾਣੇ ਗਾਂਦੇ ਨੇ।
ਹਾਂਜੀ-ਹਾਂਜੀ, ਬਿਲਕੁਲ ਸਈ ਕੈ ਰੇਓ ਦੇਖੋ, ਅੱਜ ਕੱਲ ਜੇੜੇ ਲੋਕ ਗੀਤ ਨੇ ਫੋਕ ਕਲਚਰ ਤੁਸੀਂ ਦੇਖ ਲਓ, ਜਿੱਦਾਂ ਲੁੱਡੀ ਪੈ ਗਈ ਆ ਕੁਛ ਵੀ ਜਿੱਦਾਂ ਹਨਾ, ਓਦੇ ਤੇ ਫੋਲਕ ਫੋਕ ਗੀਤ ਅੱਛੇ ਲੱਗਦੇ ਨੇ, ਹੈਨਾ। ਹੁਨ ਓ ਫੋਕ ਗੀਤ ਵੀ ਅੱਜ-ਕੱਲ ਦੇਖੋ, ਜੇੜੀ ਹੁਨ ਕਵਿਤਾ ਲਿਖੀ ਹੋਈ ਸੀ ਕੀ ਕੈਂਦੇ ਨੇ ਇੱਕ ਮਤਲਬ ਆਰਟਿਸਟ ਹੈਗੇ ਨੇ, ਕਵਿਤਾ ਲਿਖੀ ਸੀ ਓਨਾਂ ਨੇ ਤੇ ਹੁਣ ਅਰਜਨ ਢਿੱਲੋਂ ਨੇ ਓ ਕਵਿਤਾ ਨੂੰ ਗਾਣੇ ਚ ਓ ਬਣਾ ਤਾ।
ਹਾਂਜੀ।
ਤਾ ਪਰ ਓਨੂੰ ਗ ਗਾਣੇ ਚ ਮੋੜ ਦੇ ਦੇਤਾ।
ਜੀ ਤੇ ਪੰਜਾਬੀ ਕਲਚਰ ਅਸੀਂ ਐ ਵੇਖਦੇ ਆਂ, ਕਿ ਲੋਕੀ ਜਿਵੇਂ ਅਸੀਂ ਕੈ ਸਕਦੇ ਆਂ ਜਿਵੇਂ ਕੋਈ ਵੀ ਸਾਡਾ ਲਾਇਕ ਫੈਸਟੀਵਲ ਹੁੰਦਾ ਹੈ ਯਾਂ ਫਿਰ ਸਾਡਾ ਕੁਛ ਵੀ ਲਾਇਕ ਜਿੱਦਾਂ ਕੀ ਵਿਯਾ ਹੁੰਦਾ ਤੇ ਓਥੈ ਨਾਂ ਜਾਗੋ ਨਿਕਲਦੀ ਏ ਓਦੇ ਚ ਜਿਵੇਂ ਬ ਕਿ ਬਾਕੀ ਲੋਕੀ ਜਿਵੇਂ ਗਾਣੇ ਵਗੈਰਾ ਵੈਸੇ ਵਜਾ ਕੇ ਕਰਦੇ ਨੇ, ਲੇਕਿਨ ਅਸੀਂ ਪੰਜਾਬੀ ਬੋਲੀਆਂ ਪਾ ਕੇ, ਗਿੱਧਾ ਪਾ ਕੇ, ਭੰਗੜਾ ਪਾ ਕੇ ਓਸ ਚੀਤ ਨੂੰ ਬੜਾ ਚੰਗਾ ਮਨਾਂਦੇ ਨੇ, ਤੇ ਰੌਣਕਾਂ ਲਾਂਦੇ ਨੇ।
ਹਾਂਜੀ-ਹਾਂਜੀ ਹੁਣ ਦੇਖੋ ਸੂਫ਼ੀ ਜੇੜੇ ਗੀਤ ਨੇ ਜਿਨੂੰ ਨੁਸਰਤ ਫਤਿਹ ਅਲੀ ਖਾਨ ਜੀ ਹੋ ਗੇ ਸਤਿੰਦਰ ਸਰਤਾਜ ਓ ਸੂ ਦੀ ਮਤਲਬ ਜੇੜਾ ਸੰਗੀਤ ਐ ਓ ਰੂਹ ਨੂੰ ਛੂ ਜਾਂਦੈ ਹੈਨਾ, ਸਕੂਨ ਦਿੰਦੈ ਸਾਨੂੰ।
ਹਾਂਜੀ, ਤੇ ਜਿਵੇਂ ਤੁਆਨੂੰ ਇੱਕ ਕੋਕਸ ਸਟੂਡੀਓ ਪਲੈਟਫਾਰਮ ਪਤਾ ਹੋਏਗਾ, ਓਥ ਸਾਡੇ ਸਾਰੇ ਪਾਕਿਸਤਾਨੀ ਪੰਜਾਬੀ ਆਰਟਿਸਟ ਚਾਈਏ ਨੇ। ਜਿਵੇਂ ਨੂੰਸ਼ਰਤ ਫਟਤੇ ਖਾਣ ਲੈਲੋ ਜਾਂ ਕੋਈ ਵੀ ਲੈਲੋ। ਸਭਣੇ ਓਦੇ ਤੇ ਗਾਣੇ ਗਾਏ ਹੋਏ ਨੇ।
ਹਾਂਜੀ, ਹਾਂਜੀ, ਹਾਂਜੀ-ਹਾਂਜੀ, ਏ ਤਾਂ ਹੈ। ਜਿੱਦਾਂ ਦੇਖੋ ਇੱਕ ਯੂਟਿਊਬ ਤੇ ਦਬਦਬਾ ਦੇਖ ਲੋ, ਪੰਜਾਬੀ ਗੀਤਾਂ ਦਾ ਕਿੰਨਾ ਹੈ ਕਿ ਮਤਲਬ ਪੰਜਾਬੀ ਗੀਤ- ਦੇ ਵੀਡੀਓਜ਼ ਹੈਨਾ, ਮਿਲੀਅਨ-ਬਿਲੀਅਨ ਚ ਵਿਊਜ਼ ਆਉਂਦੇ ਨੇ ਓਦੇ ਚ। ਮਤਲਬ ਆਮ ਗੱਲ ਹੋ ਚੁੱਕੀ ਐ ਏਹ ਚੀਜ ਕਿ ਮਿਲੀਅਨ-ਬਿਲੀਅਨ ਵਿਊਜ਼ ਆਂਦੇ ਨੇ। ਸਿਰਫ ਪੰਜਾਬੀ ਗਾਣੇਆਂ ਤੇ। ਹੁਣ ਤੁਸੀਂ ਏਦਾਂ ਹੀ ਬੋਲੀਵੁੱਡ ਦੇਖ ਲੋ, ਬੋਲੀਵੁੱਡ ਗਾਂਣੇਆਂ ਤੇ ਇੰਨੇ ਵਿਊਜ਼ੀ ਆਣਗੇ ਮਿਲੀਅਨ, ਬਿਲੀਅਨ। ਪਰ ਪੰਜਾਬੀ ਗਾਣੇ ਤੇ ਕਿੰਨੇ ਕੁ ਮਿਲੀਅਨ ਬੀਲੀਅਨ ਵਿਊ ਆਂਦੇ ਨੇ ਮਤਲਬ ਓਨਾਂ ਦਾ ਟੋਪ ਵਨ ਗਾਣਾ ਬਣ ਜਾਂਦਾ ਜਿੱਦਾਂ ਹੁਣ ਚੀਮਾ ਬਾਈ ਨੇ ਕੱਢਿਆ ਸੀਗਾ ਗਾਣਾ ਹੈਨਾ, ਜੈਕਬੋਰਡ ਕੱਢਿਆ ਸੀਗਾ। ਕੁਛ ਦੂਜਾ
ਹਾਂਜੀ, ਓ ਕਿੰਨਾ ਲਈ ਫੇਮਸ ਹੋਆ।
ਹਾਂਜੀ-ਹਾਂਜੀ-ਹਾਂਜੀ, ਔਰ ਕੀ ਕੈਂਦੇ ਨਾ ਆ ਜੇੜੇ ਦਿਲਜੀਤ ਦੁਸਾਂਝ ਔਰ ਕੀ ਕੈਂਦੇ ਨੇ ਓ ਸਿੱਧੂ ਮੂਸੇਵਾਲਾ ਓਨਾਂ ਦੇ ਜੇੜੇ-ਜੇੜੇ ਕਲਾਕਾਰ ਨੇ ਓ ਮਤਲਬ ਸੰਗੀਤ ਪ੍ਰੇਮੀਆਂ ਮਤਲਬ ਬੋਤ ਛਾਪ ਛੱਡੀ ਐ ਓਨੇ।
ਹਾਂਜੀ, ਐ ਤੇ ਹੈ ਜਿਵੇਂ ਅਸੀਂ ਕੁਛ ਵੀ ਲੈ ਲਈਏ ਚਾਏ ਮੈਂ ਹੈਗਾ, ਤੁਸੀਂ ਹੈਗੇ ਸਭ ਨੂੰ ਹੀ ਪੰਜਾਬੀ ਗਾਣੇ ਸੁਣਨੇ ਯਾਂ ਫਿਰ ਮੂਵੀ ਓਨਾਂ ਦੇ ਮੂਵੀਆਂ ਵਗੈਰਾ ਵੇਖਣਾ ਏਨਾ ਚੰਗਾ ਲੱਗਦਾ ਕਿ ਤੇ ਮੈਂ ਚਾਏ ਬਾਰ ਦੇ ਲੋਕ ਆ ਨੇ, ਓਨਾਂ ਨੂੰ ਸਾਡਾ ਕਲਚਰ ਏਨਾ ਪਸੰਦ ਆਂਦੈ ਕਿ ਉਹ ਚੀਜ਼ ਉਹਨਾਂ ਨੂੰ ਮੂਵੀ ਤੋਂ ਦੇਖ ਦੇਖ ਕੇ ਗਾਣੇ ਸੁਣ- ਸੁਣ ਕੇ ਉਹ ਚੀਜ਼ਾਂ ਨੂੰ ਵੇਖਦੇ ਨੇ ਤੇ ਸਾਡਾ ਕਲਚਰ ਅਡੋਪਟ ਕਰਨ ਦੀ ਕੋਸ਼ਿਸ਼ ਕਰਦੇ ਨੇ।
ਹਾਂਜੀ- ਹਾਂਜੀ ਹੁਣ ਦੇਖੋ ਗੀਤਾਂ ਵਿੱਚ ਵੀ ਸੱਭਿਆਚਾਰ ਦਿਖਦਾ ਐ, ਮਤਲਬ ਗੀਤਾਂ ਵਿੱਚ ਜਿੱਦਾਂ ਅਹ ਪੰਜਾਬ ਦੀ ਜਵਾਨੀ ਦਿਖਦੀ ਹੈ, ਪਿੰਡਾਂ ਦਾ ਮਾਹੌਲ ਹਨਾ, ਯਾਰੀ ਦੋਸਤੀ। ਮਤਲਬ ਕਿੰਨੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਨੇ ਹੈਨਾ।
ਹਾਂਜੀ ਤੇ ਪੰਜਾਬੀ ਮਿਊਜਿਕ ਤਰੀਕੇ ਇਕ ਦਾ ਫੇਮਸ ਹੀ ਹੈਗਾ, ਪੂਰੇ ਅ ਭਾਰਤ ਵਿੱਚ ਭਾਰਤ ਦੇ ਬਾਹਰ ਪੂਰੇ ਸੰਸਾਰ ਵਿੱਚ।
ਹਾਂਜੀ- ਹਾਂਜੀ ਹੁਣ ਜਿੱਦਾਂ ਦੇਖ ਲਓ ਕਿ ਜੋ ਵੋ ਐ ਅਹ ਰੀਮਿਕਸ ਕਲਚਰ ਐ। ਤੁਸੀਂ ਆਹ ਦੇਖ ਲਓ ਪੰਜਾਬੀ ਗਾਣਿਆਂ ਨਾਲ ਨਵੇਂ ਗਾਣਿਆਂ ਨੂੰ ਮਿਕਸ ਕਰਕੇ ਇੰਨੇ ਵਧੀਆ ਗਾਣੇ ਬਣਾਦੇ ਨੇ, ਹਨਾ ਉਹ ਵੀ ਕਿੰਨੀ ਤੇਜ਼ੀ ਨਾਲ ਮਤਲਬ ਮਿਲੀਅਨ -ਬਿਲੀਅਨ ਵਿਊਜ਼ ਚ ਜਾਂਦੇ ਨੇ ਉਹ ਕਿ ਗਾਣੇ।
ਹਾਂਜੀ ਆ ਤੇ ਹੈ ਹੀ ਨੇ। ਤੇ ਤੁਹਾਨੂੰ ਫੇਰ ਅਹ ਪੰਜਾਬੀ ਚ ਲਈ ਪੁਰਾਣੇ ਗਾਣੇ ਪਸੰਦ ਨੇ, ਨਵੇਂ ਗਾਣੇ ਪਸੰਦ ਨੇ?
ਮੈਨੂੰ ਪੰਜਾਬੀ ਚ ਪੁਰਾਣੇ ਜ਼ਿਆਦਾ ਪਸੰਦ ਨੇ। ਕਿਉਂਕਿ ਉਹਦੇ ਚ ਬੋਲੀਆਂ ਵਗੈਰਾ, ਜਿੱਦਾਂ ਸੁਰਿੰਦਰ ਕੌਰ ਹੋ ਗਏ ਹਨਾ ਤੇ ਅਨੁਸਰਤ ਫਤਿਹ ਅਲੀ ਖਾਨ ਮਤਲਬ ਇਹ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਨੇ। ਇਹਨਾਂ ਦੇ ਗਾਣੇ ਸੁ ਣਨਾ, ਸੁਰਜੀਤ ਬਿੰਦ ਰੱਖਿਆ ਵੇਖ ਲੌ ਜਿਹੜਾ ਉਹ ਗਾਣਾ ਸਾਨੂੰ ਟੇਢੀ -ਟੇਡੀ ਤੱਕ ਦੀ ਤੂੰ। ਮਤਲਬ ਏ ਪੰਜਾਬੀ ਫਿਲਮ ਮਤਲਬ ਜਿਹੜੇ ਅਹ ਅਹ ਜਿੱਦਾਂ ਵਿਆਹਾਂ ਚ ਇਹੀ ਗਾਣੇ ਚੱਲਦੇ ਨੇ ਜ਼ਿਆਦਾ ਹਨਾ।
ਹਾਂਜੀ ਤੇ ਜਿਵੇਂ ਸੁਨੈਲੀ ਏ ਕੀ ਜਿਵੇਂ ਬਾਕੀ ਮੂਵੀਆਂ ਹੈਗੀਆਂ ਨੇ ਜਿਹੜੇ ਕੋਈ ਵੀ ਹੈਗੀ, ਉਹ ਸੁਣ ਲੈ ਕੁਝ ਕੁਛ ਮੂਵੀਆਂ ਏਹੋ ਜਿਹੀਆਂ ਹੁੰਦੀਆਂ ਨੇ ਜੋ, ਅਸੀਂ ਆਪਣੀ ਫੈਮਿਲੀ ਜਾਂ ਬੱਚਿਆਂ ਨਾਲ ਬਹਿ ਕੇ ਨਹੀਂ ਵੇਖ ਸਕਦੇ। ਤੇ ਜਿਵੇਂ ਫਿਰ ਪੰਜਾਬੀ- ਪੰਜਾਬੀ ਮੂਵੀਜ਼ ਦੀ ਹੁੰਦੀ ਆ ਸਾਡੀ ਫਿਲਮਾਂ, ਇੰਨੀ ਹੁੰਦੇ ਅਸੀਂ ਸਾਡੇ ਕੋਈ ਵੱਡੇ ਬਜ਼ੁਰਗ ਹੈਗੇ ਨੇ, ਸਾਡੇ ਪੇਰੈਂਟਸ ਹੈਗੇ ਨੇ, ਜਾਂ ਫਿਰ ਸਾਡੇ ਛੋਟੇ ਭੈਣ- ਭਰਾ ਹੈਗੇ ਨੇ, ਉਹਨਾਂ ਨਾਲ ਵੀ ਬਹਿ ਕੇ ਦੇੇਖ ਸਕਦੇ ਆ।
ਉਹੀ ਨਾ ਦੇਖੋ ਜਿਹੜਾ ਕਮੇਡੀ ਦਾ ਦੌਰ ਅਗਰ ਪੰਜਾਬੀ ਸਿਨੇਮਾ ਚਚ ਆਪਾਂ ਦੇਖੀਏ ਤਾਂ ਮਤਲਬ ਸਭ ਤੋਂ ਵੱਡੀ ਵਧੀਆ ਪੰਜ ਲਾਈਨ ਜਿਹੜੀ ਹੁੰਦੀ ਹੈ ਨਾ ਕਮੇਡੀ ਦੀ, ਉਹ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਪੰਜਾਬੀ ਫਿਲਮਾਂ ਦੀ। ਮਤਲਬ ਏਨੀ ਅੱਛੀ ਕਮੇਡੀ ਕਰਦੇ ਨੇ, ਏਨੀ ਬੋਲੀਵੁੱਡ ਕੋਈ ਏਦਾਂ ਨੀ ਕਰਦਾ ਹੈਗਾ ਮਤਲਬ ਏਨੀ ਅੱਛੀ ਕਾਮੇਡੀ ਕਿਸੇ ਫਿਲਮਾਂ ਚ ਨਹੀਂ ਹੁੰਦੀ, ਜਿੰਨੀ ਪੰਜਾਬੀ ਫਿਲਮਾਂ ਚ ਹੁੰਦੀ ਐ।
ਹਾਂਜੀ।
ਹਨਾ ਤੇ ਜਿੱਦਾਂ ਇਤਿਹਾਸਿਕ ਫਿਲਮਾਂ ਵੇਖ ਲਈਏ, ਜਿੱਦਾਂ ਚੰਦ ਪ੍ਰਦੇਸੀ, ਹਨਾ ਲੌਂਗ ਦਾ ਲਿਸ਼ਕਾਰਾ। ਮਤਲਬ ਇਹ ਸਾਰੀ ਚੀਜ਼ਾਂ ਇਤਿਹਾਸਿਕ ਫਿਲਮਾਂ ਹੈਗੀਆਂ ਨੇ, ਮਤਲਬ ਕਿੰਨੀ ਮਜ਼ਬੂਤ ਨੀਂਹ ਰੱਖੀ ਹੈ ਓਨਾਂ ਨੇ।
ਜੀ ਅਸੀਂ ਜਿਵੇਂ ਬੋਟਲ ਲੈ ਲਈ, ਜਿਵੇਂ ਅਸੀਂ ਬੋਟਲ ਲੈ ਲਈਏ, ਉਹਦੇ ਵਿੱਚ ਵੀ ਹਲੇ ਬੋਟਲ ਟੂ ਆਈ ਸੀ, ਉਹਦੇ ਚ ਤੁਸੀਂ ਸ ਆਪਣਾ ਇੰਨਾ ਸੋਹਣਾ ਰੋਲ ਲਗਾਇਆ।
ਹਾਂਜੀ'
ਭਾਵੇ ਬੜਾ ਪਿਆਰ ਲੱਗਦਾ ਏ
ਹਾਂਜੀ ਹਾਂਜੀ ਹੁਨ ਵਿਦੇਸ਼ਾਂ ਵਿੱਚ ਕਿੰਨੀ ਕਮਾਈ ਹੁੰਦੀ ਆ ਪੰਜਾਬੀ ਫਿਲਮਾਂ ਕੈਨੇਡਾ ਆਸਟ੍ਰੇਲੀਆ ਯੂਕੇ ਯੂ ਐਸ ਏ ਹੈਨਾ ਹਾਂ ਤੇ ਬੋਕਸ ਔਫਿਸ ਰਿਕੋੜ ਤੋੜ ਦਿੰਦੇ ਨੇ ਕਮਾਈਆਂ ਕਰਦੇਆਂ
ਹਾਂਜੀ ਤੇ ਮੈਂ ਤੇ ਵੀ ਏਹੀ ਕਹਿੰਨੀ ਆ ਕਿ ਜਿਵੇਂ ਜਾ ਤੇ ਅਗਰ ਉਹਨਾਂ ਲੋਨ ਏ ਲਈ ਜਿਵੇਂ ਅਸੀਂ ਮੈਂ ਕਹਿਨਾ ਮੈਂ ਵੀ ਬਾਹਰ ਵੀ ਵੇਖ ਨੀ ਸਕਦੀ ਵਿਆਹ 'ਚ ਵੇਖ ਲਈਏ। -ਚ ਅਸੀਂ, ਅ ਇੰਡੀਆ ਰਹਿ ਗਿਆ ਇੰਡੀ ਤੋਂ ਬਾਅਦ ਵੀ ਕੈਨੇਡਾ ਹੋਗਿਆ ਤੇ ਬਾਕੀ ਕਿਸੇ ਕੰਟਰੀ ਲੈ ਲਈਏ ਤਾਂ ਉੱਥੇ ਵੀ ਜੇ ਅਸੀਂ ਕਹਿੰਦੇ ਹਾਂ ਇੱਥੇ ਬੱਚੇ ਕੀ ਕਰਦੇ ਨੇ ਸਾਡਾ ਇੰਗਲਿਸ਼ ਗਾਨੇਜ਼ਿਆਦਾ ਪਸੰਦ ਹੈਗੇ ਨੇ। ਅਸੀਂ ਐ ਨੀ ਸੁਨਦੇ, ਅਸੀਂ ਓ ਨੀ ਸੁਨਦੇ ਲੇਕਿਨ ਅਸੀਂ ਦੂਜੇ ਸਾਈਡ ਬਾਹਰ ਜਾ ਕੇ ਵੇਖੀਏ ਲੋਕੀ ਸਾਡੇ ਗਾਨੇ ਲਾ ਕੇ ਸਾਨੂੰ ਦੱਸ ਰਹੇ, ਅਸੀਂ ਦੇਖੋ ਜੀ ਕਿੰਨਾ ਪਿਆਰ ਕਰਦੇ ਤੁਹਾਡੇ ਕਲਚਰ ਤੋਂ ਤੇ ਤੁਸੀਂ ਸਾਡੇ ਕਲਚਰ ਨੂੰ ਅਡੋਪਟ ਕਰ ਰਹੇ
ਹਾਂਜੀ-ਹਾਂਜੀ। ਹੁਨ ਤੁਸੀਂ ਐ ਦੇਖੋ ਕਿ ਜੇਹੜਾ ਨਾਈਨਟੀਨ ਫੋਰਟੀ-ਸੈਵਨ ਦੀ ਵੰਡ ਐ ਨਾ ਪੁਰਾਣੇ ਪੰਜਾਬ ਪਿਛੋਕੜ ਹੈਨਾ ਓ ਤੇ ਵੀ ਫਿਲਮਾਂ ਬਨੀਆਂ ਨੇ। ਦਰਸ਼ਕ ਉਹਨੂੰ ਕਿੰਨਾ ਪਸੰਦ ਕਰਦੇ ਨੇ, ਹੈਨਾ
ਹਾਂਜੀ, ਤੇ ਪੰਜਾਬੀ ਮੂਵੀ ਵਗੈਰਾ ਕੋਈ ਵੀ, ਜਿਵੇਂ ਤੁਹਾਨੂੰ ਪਤਾ ਈ ਹੋਵੇਗਾ ਹਾਲੇ ਫੇਮਸ ਉਹਦੀ ਵੀ ਹਲੇ ਪਿੱਛੇ ਡੈਥ ਹੋ ਗਈ ਸੀ, ਓ ਕੋਮੇਡ ਅ ਕੋਮੇਡੀ ਕਰਦਾ ਸੀ
ਜਸਵਿੰਦਰ ਭੱਲਾ।
ਹਾਂਜੀ, ਉਹਨਾਂ ਨੂੰ ਇੰਨ੍ਹਾਂ ਪਿਆਰ ਮਿਲਿਆ ਸੀ
ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ, ਮਤਲਬ ਪੰਜਾਬੀ ਫਿਲਮਾਂ ਦੀ ਸਫਲਤਾ ਨਾ, ਉਹਨਾਂ ਦੇ ਗੀਤ ਨਾਲ ਜ਼ਿਆਦਾ ਐ ਕਿਉਂਕਿ ਨਾ ਗੀਤ ਹੀ ਬਹੁਤ ਵੱਡਾ ਹੱਥ ਹੁੰਦਾ ਹੈ ਇੱਕ ਪੰਜਾਬੀ ਫਿਲਮ ਦਾ, ਜਿਹੜਾ ਉਹਨੂੰ ਸਫ਼ਲਤਾ ਤੱਕ ਲੈ ਕੇ ਜਾਂਦਾ
ਜਿੱਥੇਂ ਤੁਸੀਂ-ਤੁਸੀਂ ਐਕਟਰ ਲੈ ਲੋ ਚਾਹੇ ਐਕਟਰੈਸ ਲੈ ਲੋ, ਐਕਟਰੈਸ ਵਿੱਚ ਵੀ ਸਾਡੀ ਸਰਗੁਣ ਹੋ ਗਈ ਐ ਸੋਨਾਮ ਬਾਜਵਾ ਹੋ ਗਈ ਐ ਨੀਰੂ ਬਾਜਵਾ ਹੋ ਐ ਨਿਮਰਤ ਕੋਰ ਜਿਹਨਾਂ ਨੂੰ ਐ ਤੇ ਟੋਪ ਫਾਈਵ'ਚ ਹੈਗੇ ਨੇ, ਤੇ ਉਹਨਾਂ ਨੂੰ ਇੰਨਾ ਪਿਆਰ ਮਿਲਦਾ ਐ
ਚਲੋ ਜੀ, ਠੀਕ ਹੈ ਜੀ। ਟਾਈਮ ਹੋ ਗਿਆ ਜੀ ਸਾਡਾ। ਓਕੇ ਜੀ।
ਠੀਕ ਏ, ਬਾਏ।